ਹੈਲੋ।
ਹਾਂਜੀ?
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।
ਹੋਰ ਜੀ, ਹੋਰ ਕੀ ਹਾਲ ਤੁਹਾਡਾ ਠੀਕ ਠਾਕ ਜੇ?
ਹਾਂਜੀ, ਤੁਸੀਂ ਸੁਣਾਓ ਤੁਸੀਂ ਠੀਕ ਹੋ ਜੀ?
ਹਾਂਜੀ, ਠੀਕ ਠਾਕ ਹੋਰ ਹਾਂਜੀ ਹੋਰ? ਹੋਰ ਜੀ ਅੱਜ ਕੱਲ੍ਹ ਜੋ ਵਧੀਆ। ਚਾਹੀਦਾ ਜੀ ਹਾਂਜੀ ਹੋਰ ਅੱਜ ਕਲ ਜੋ ਫਾਸਟ ਫੂਡ ਚੱਲ ਰਿਹਾ। ਖਾਣ ਵਾਸਤੇ ਬੱਚਿਆਂ ਦੇ ਹਾਂਜੀ ਪਰ ਕਿੰਨਾ ਨੁਕਸਾਨ। ਕਰਦਾ ਬੱਚਿਆਂ ਨੂੰ ਇਸ ਚੀਜ਼ ਤੋਂ ਮਤਲਬ ਬਹੁਤ ਪਰਹੇਜ਼ ਕਰਨਾ ਚਾਹੀਦਾ ਹੈ। ਬੰਦਿਆਂ ਨੂੰ ਬੱਚਿਆਂ ਨੂੰ ਬਿਲਕੁਲ ਜੀ।
ਅੱਜ ਕੱਲ ਜਿਹੜੀ ਮਿਉਨੀਜ਼ ਵਗੈਰਾ ਦਿੰਦੇ ਉਹ ਕਿਹੜਾ ਸਹੀ ਹੁੰਦੀ ਫਾਸਟਫੂਡ।
ਹਾਂਜੀ, ਬਿਲਕੁਲ ਕੈਮੀਕਲ ਹੁੰਦੇ ਨੇ ਇਹਨਾਂ ਵਿੱਚ ਬਿਲਕੁਲ ਜੀ। ਬੱਚਿਆਂ ਨੂੰ ਸਮਝ ਨੀ ਆਉਂਦੀ ਅਗਲੇ ਬੱਚੇ ਸੋਚਦੇ ਨੇ ਪਤਾ ਨੀ ਕਿੰਨਾ ਟੇਸਟੀ ਚੀਜ਼ਾਂ ਹੈਗੀਆਂ ਨੇ। ਸਾਡੇ ਵਾਸਤੇ ਬਹੁਤ ਵਧੀਆ ਸਮਾਨ ਅਸੀਂ ਖਾਣਾ ਹੈ।
ਬਿਲਕੁਲ ਸਹੀ ਗੱਲ ਪਰ ਜਿੱਥੇ ਬਣ। ਅੰਦਰ ਤੁਸੀਂ ਮੰਦਿਰ ਦੇਖੋਗੇ ਨਾ, ਤੇ ਕਹੋਗੇ ਤੇ ਇਸ ਤੋਂ ਮਾੜੀ ਚੀਜ਼ ਕੋਈ ਹੈਈ ਨਹੀਂ ਗੀ
ਕੋਈ ਹੈਈ ਨਹੀਂ, ਬਿਲਕੁਲ ਜੀ, ਬਿਲਕੁਲ ਬਸ ਜੇ ਓ ਸਵਾਦ ਕਰਕੇ ਬੱਚੇ ਅਟਰੈਕਟ ਹੁੰਦੇ ਨੇ, ਵੀ ਵਧੀਆ ਲੱਗਦਾ ਖਾ ਲੋ ਲੇਕਿਨ, ਨੁਕਸਾਨ ਤਾਂ ਬੋਤ ਜ਼ਿਆਦਾ ਏਨਾ ਚੀਜ਼ਾਂ ਦਾ ਬੱਚਿਆਂ ਨੂੰ ਦੇਖੋ ਬਰਗਰ ਨੇ, ਚੌਮਿਨ ਨੇ ਸਾਰੀ ਇਹ ਚਾਈਨੀਜ਼ ਚੀਜ਼ਾਂ ਨੇ, ਬੱਚੇ ਪਾਗਲ ਹੋਏਦੇ ਨੇ ਖਾਣ ਪਿੱਛੇ ਹੋਰ ਇਹ ਚੀਜ਼ਾਂ ਕਿੰਨਾ ਨੁਕਸਾਨ ਕਰਦੀਆਂ ਨੇ, ਇਹ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਅੰਦਰ ਜਾ ਕੇ, ਬਲੋਕਜ ਤੇਜ ਹੋ ਜਾਂਦੀਆਂ। ਬੋਡੀ ਦੇ ਅੰਦਰ ਨੱਸਾਂ ਬਲੋਕ ਹੋ ਜਾਂਦੀਆਂ ਨੇ, ਫੈਟ ਵੀ ਅੰਦਰ ਬਿਲਕੁਲ ਕੁਲ ਬਿਲਕੁਲ, ਬਲੋਕੇਜ ਦਾ ਮਤਲਬ ਇਹੀ ਹੈਗਾ ਬਿਲਕੁਲ ਜੀ ਬਲੋਕੇਜ
ਤੇ ਜਦੋਂ ਬੱਚੇ ਕਹਿੰਦੇ ਨੇ ਵੇਟ ਹੁਣ ਲੂਜ ਕਰਨਾ ਫਿਰ ਬਾਅਦ ਚ ਵੇਟ ਲੂਸ ਹੁੰਦਾ ਨੀ ਵੇਟ ਲੂਸ ਕਿੱਦਾਂ ਹੋਇਗਾ। ਇਹ ਫਾਸਟ ਫੂਡ ਜੰਕ
ਕੀ ਹੋਏਗਾ ਉਹਨੇ ਅੰਦਰ ਸਾਹ ਸਤ ਹੀ ਖ਼ਤਮ ਕਰ ਦੇਣਾ ਤੇ ਵੇਟ ਲੂਜ ਵੀ ਨਹੀਂ ਕਰ ਸਕਦੇ ਬੱਚੇ। ਉਹਦੇ ਵਾਸਤੇ ਵੀ ਬੱਚਿਆਂ ਨੂੰ ਮਤਲਬ ਮਿਹਨਤ। ਕਰਨੀ ਪਏਗੀ ਆਏਗਾ ਬਿਲਕੁਲ ਜੀ ਉਹ ਕੁਝ ਹਾਂਜੀ ਨਹੀਂ ਜੀ, ਬਹੁਤ ਬੁਰਾ ਹਾਲ ਹੈ ਜੀ। ਬਿਲਕੁਲ ਜੀ, ਤੇਲ ਵੀ ਅੱਛਾ ਨੀ ਲਗਾਉਂਦੇ ਬਣਾਉਣ ਵਾਲੇ ਕੁਛ ਵੀ ਮਤਲਬ ਜੇ। ਬਣਾ ਰੇ ਨੇ ਚੀਜ਼ਾਂ, ਪਤਾ ਨੀ ਚਾਰ-ਚਾਰ, ਪੰਜ-ਪੰਜ ਦਿਨ ਦਾ ਤੇਲ ਪਿਆ ਓਦੇ ਵਿੱਚ ਫਰਾਈ ਕਰ ਰਹੇ ਨੇ ਉਹਦੇ ਚ ਸਭ ਕੁਛ ਬਣਾ ਰਹੇ ਨੇ, ਹਾਂਜੀ ਜੀ ਓਨਾਂ ਨੇ ਤੇ ਬਣਾਣਾ ਈ ਐ ਜੀ, ਓਨਾਂ ਦਾ ਤੇ ਕੰਮ ਹੈਗਾ
ਤੇ, ਓਨਾਂ ਨੇ ਤੇ, ਸੌਦਾ ਵੇਚਣਾ ਵਾ
ਹਾਂਜੀ ਵੀ ਓਨਾਂ ਦਾ ਕੋ ਬਿਜਨਸ ਹੈਗਾ, ਓਨਾਂ ਤੇ ਬਣਾਉਣਾ, ਓਨਾਂ ਦੇ ਤੇ ਪ੍ਰੋਫਿਟ ਦੇਖਣਾ ਹੈ ਤੇ ਅਸੀ ਖੁੱਦ ਨੇ ਸੋਚਨਾ ਐ ਵੀ ਅਸੀ ਕਿਸ ਤਰਾਂ ਮਤਲਬ ਓਨੂੰ, ਇਸ ਚੀਜ਼ ਨੂੰ ਅਸੀ ਮਤਲਬ ਕਰੀਏ ਵੀ, ਨਾ ਲਈਏ ਜਾਂ ਕੁਛ ਹਾਂਜੀ, ਚਲੋ ਅਗਰ ਅੱਛੀ ਜਗਾਹ ਤੁਸੀਂ ਜੇ ਖਾਂਦੇ ਹੋ ਕਿਸੇ ਹਾਈਜੀਨ ਜਗਾਹ ਤੋਂ ਵਧੀਆ, ਕੁਆਲਿਟੀ ਦਾ, ਚਲੋ ਉਹ ਤੇ ਫਾਇਦਾ।
ਤੁਸੀਂ, ਅਗਰ ਜੇ ਖਾਣਾ ਦੇ ਫੂਡ ਖਾਓ ਮੈਗਡੀ ਦਾ ਖਾਓ,, ਮੈਗਡੀ ਦੇ ਸਾਰੇ ਵੈਜੀਟੇਬਲਸ ਵਗੈਰਾ ਫਰੈਸ਼ ਹੁੰਦੇ ਨੇ, ਵਧੀਆ ਹੁੰਦੇ ਨੇ, ਇਨਾਂ ਦੇ ਟੇਸ ਉਨਾ ਦੇ ਬਾਕੀ ਤਾਂ ਤਾਨੂੰ ਪਤਾ ਵਾ ਜਿਹੜੇ ਫਾਸਟ ਫੂਡ ਵਾਲੇ ਹੈਗੇ ਨੇ, ਉਨਾਂ ਦੇ ਕਿੱਥੇ ਫਾਸਟ ਫੂਡ ਸਮਾਨ ਪਿਆ ਹੁੰਦਾ ਵਾ, ਉੱਥੇ ਚੂਹੇ ਜਾਈ ਜਾਣਗੇ ਜੀ। ਜਾਨਵਰ ਤੁਰੀ ਜਾਣਗੇ, ਉਹਨਾ ਨੇ ਉਹੀ ਤੁਹਾਨੂੰ ਦੇ ਦੇਣਾ, ਕੱਢ ਕੇ ਸੀਟ ਦੇ ਨੇ ਉਹਨਾਂ ਨੇ ਇਹ ਥੋੜ੍ਹੀ ਕਹਿਣਾ ਉਹਦੇ ਚ ਮੂੰਹ ਮਾਰਗੇ ਕੁਛ ਕਰਗੇ ਸੀਗੇ।
ਨਹੀਂ ਜੀ ਉਹ ਕਿਉਂ ਕਹਿਣਗੇ। ਉਹਨਾਂ ਨੇ ਤੇ ਆਪਣੀ ਸੇਲ ਕਰਨੀ ਹੈ ਜੀ ਉਹਨਾਂ ਨੂੰ ਤੇ ਬਸ ਆਪਣਾ ਵੇਖਣਾ ਵੀ ਸੋ ਦੇ ਦੋ ਸੋ ਕਿਸ ਤਰ੍ਹਾਂ ਬਣਾਣੇ ਨੇ ਆਪਣਾ ਕੰਮ ਕਰਨਾ, ਉਹਨਾਂ ਦੀ ਰੋਜ਼ੀ ਰੋਟੀ ਉਹ ਤੇ ਆਪਣੀ ਜਗ੍ਹਾ ਠੀਕ ਨੇ, ਚਲੋ ਇਹ ਤੇ ਖੁੱਦ ਨੂੰ ਆਪ ਬੰਦੇ ਨੂੰ ਹੋਣਾ ਚਾਹੀਦਾ। ਚਲੋ, ਵੇਸੀ ਨਹੀਂ ਖਾਣਾ ਬੱਚਿਆਂ ਨੂੰ ਮਨਾ ਪਰ ਉਹ ਸਮਝਾਣਾ ਚਾਹੀਦਾ ਪੇਰੈਂਟਸ ਨੂੰ, ਵੀ ਤੁਸੀਂ ਆਹ ਚੀਜ਼ਾਂ ਨਹੀਂ ਖਣੀਆਂ ਹੈਗੀਆਂ। ਲੇਕਿਨ ਦੇਖੋ, ਉਹ ਵੀ ਦੇਖ ਔਵੇ ਜਗ੍ਹਾ- ਜਗ੍ਹਾ ਦੇ ਵਿੱਚ ਹੀ ਲੱਗੀਆਂ ਹੋਈਆਂ ਨੇ ਰੇਹੜੀਆਂ। ਕੋਈ, ਕੋਈ, ਏਨੀ ਕੋਈ ਅੰਤ ਨਹੀਂ ਆਇਆ ਬਿਲਕੁਲ।
ਹਾਂਜੀ ਹਾਂਜੀ।
ਅੰਤ ਨੀ ਹੈਗਾ, ਹਰ ਜਗ੍ਹਾ -ਜਗ੍ਹਾ ਲੱਗੀ ਹੋਈਐ ਆਮਨੇ ਸਾਹਮਣੇ-ਆਮੇ ਸਾਹਮਣੇ ਦੇਖੋ।
ਅੱਜ ਕੱਲ੍ਹ, ਪਹਿਲਾਂ ਫਾਸਟ ਫੂਡ ਦੇਖੋ ਥੋੜ੍ਹੀ ਜਿਹੀ ਆਟਮਾਂ ਹੁੰਦੀਆਂ ਸੀਗੀਆਂ, ਨੂਡਲਸ ਹੁੰਦੇ ਮਨਚੂਰੀਅਨ ਹੁੰਦੇ ਸੀਗੇ। ਅੱਜ ਕੱਲ੍ਹ, ਫਾਸਟ ਫੂਡ ਦੇਖੋ ਕਿੰਨੀ ਹੀ ਕੁਆਂਟਿਟੀਆਂ ਆ ਗਈਆਂ ਨੇ। ਨੂਡਲਸ ਆ ਗਏ, ਮਨਚੂਰੀਅਨ ਆ ਗਏ, ਸਪਰਿੰਗ ਰੋਲ ਆ ਗਏ, ਚੀਜ਼ਕੌਰਨ ਰੋਲ ਆ ਗਏ।
ਬਿਲਕੁਲ ਜੀ, ਬੜੀ ਵਰਾਇਟੀ। ਛੁੱਟੀਆਂ ਹੀ ਬਹੁਤ ਜਿਆਦਾ ਇਕੱਠੀਆਂ ਹੋ ਗਈਆਂ ਨੇ ਵੀ, ਬਿਲਕੁਲ ਜੀ ਬੱਚੇ ਬਸ। ਪਾਗਲ ਹੋਏ ਨੇ ਵੀ, ਖਾਣਾ ਹੈ ਬਸ ਖਾਣਾ ਹੈ।
ਉੰਜ ਤਾਂ ਬਨਾਉਂਦੇ ਨੇ, ਨੋਨ ਵੈਜ ਵਾਲੀ ਕੜਛੀ ਵਿੱਚ ਹੀ, ਵੈਜ ਵਾਲੀ ਵਿੱਚ ਹੀ।
ਹਾਂਜੀ -ਹਾਂਜੀ ਉਹਨਾਂ ਨੇ ਥੋੜ੍ਹਾ ਇਸ ਚੀਜ਼ ਦਾ ਧਿਆਨ ਰੱਖਣਾ।
ਉਹਨਾਂ ਨੇ ਕੀ ਕਰਣਾ ਆਰਾਰੋਟ ਗੋਲ ਕੇ ਦੇ ਦੇਣਾ। ਜੀ ਗਾੜਾ ਕਰਕੇ ਦੇ ਦੇਣਾ ਮਨਚੂਰੀਅਨ। ਸਾਨੂੰ ਉਹੀ ਚੀਜ਼ਾਂ ਸਵਾਦ ਲੱਗਦੀਆਂ ਨੇ।
ਉਹ ਦੇਖੋ ਜੀ ਹਰ ਚੀਜ਼ ਦੇ ਵਿੱਚ ਉਹ ਸਵੀਟ ਪੋਟੈਟੋ ਬਣਾ ਰਹੇ ਨੇ ਉਹਦੇ ਚ ਪਾ ਰਹੇ ਨੇ, ਕੁਛ ਹੋਰ ਬਣਾ ਰਹੇ ਨੇ ਉਹਦੇ ਵਿੱਚ ਅਰਾਰੋਟ ਤੇ ਮਤਲਬ ਯੂਜ ਹੋ ਹੀ ਰਿਹਾ। ਜੀ ਜਾਂਦਾ ਬਿਲਕੁਲ ਹਾਂ ਹਾਂਜੀ। ਨਹੀਂ ਬਿਲਕੁਲ ਹੁਣ, ਸਾਨੂੰ ਪਤਾ ਹੀ ਨਹੀਂ ਹੈ ਸਾਡੇ। ਸਿਰਫ ਰੇਹੜੀਆਂ ਤੇ ਇਹਨਾਂ ਨੇ ਬਣਾ ਕੇ ਰੱਖੇ ਹੋਏ ਨੇ ਘਰ ਉਹ ਕੀ ਕਰਕੇ ਆਉਂਦੇ ਪੈਂਦੇ ਆ। ਕਿਸੇ ਨੂੰ ਕੁਛ ਨੀ ਪਤਾ।
ਬਿਲਕੁਲ ਸਹੀ ਗੱਲ ਹੈ ਜੀ।
ਬਿਲਕੁਲ, ਹੋਰ ਜੀ, ਸਭ ਤੋਂ ਅੱਛਾ ਹੈ ਹਾਂਜੀ। ਬੱਚਿਆਂ ਨੂੰ ਸਮਝ ਹੀ ਨਹੀਂ ਆਇਆ ਇਸ ਚੀਜ਼ ਦਾ ਵੀ ਨਹੀਂ ਖਾਣੀਆਂ ਹੈਗੀਆਂ ਚੀਜ਼ਾਂ ਲੇਕਿਨ ਅੱਜ ਕੱਲ ਚਲਣ ਹੀ ਹੋ ਗਿਆ ਵੀ ਖਾ ਰਹੇ ਆ। ਮਾਂ ਪਿਓ ਵੀ ਦੇਈ ਜਾ ਰਹੇ ਨੇ ਪੈਸੇ ਜਾਓ ਖਾ ਲਓ। ਸਾਡੀ ਵੀ ਜਾਨ ਛੁੱਟੇ ਗਰਮੀ ਚ ਮਾਵਾਂ ਵੀ ਕਹਿੰਦੀਆਂ ਸਾਨੂੰ। ਕੁਛ ਬਣਾਉਣਾ ਨਾ ਪਵੇ ਬੱਚੇ ਬਾਹਰੋਂ ਹੀ ਖਾਏ ਆਣ। ਹੋਰ ਚਲੋ ਸਾਡੀ ਵੀ ਥੋੜ੍ਹੀ ਦੇਰ ਜਾਨ ਛੁੱਟ ਜਾਏਗੀ।
ਉਹਨਾਂ ਦਾ ਕੰਮ ਸੌੱਖਾ ਹੋ ਜਾਣਾ ਪਹਿਲਾਂ ਦੀ ਮਾਵਾਂ ਤੇ ਦੇਖੋ ਜੀ, ਬੱਚਿਆਂ ਨੂੰ ਆਪ ਨਾ ਬਣਾ ਕੇ ਘਰੇ ਦਿੰਦੀਆਂ ਸੀਗੀਆਂ।
ਬਿਲਕੁਲ- ਬਿਲਕੁਲ ਘਰੇ ਬਣਾ ਕੇ ਦਿੰਦੀਆਂ ਸੀ, ਆਲਸ ਵੀ ਨੀ ਕਰਦੀਆਂ ਸੀ, ਚੂਰੀਆਂ ਕੁੱਟ ਕੇ। ਖਵਾਉਣੀਆਂ ਰੋਟੀਆਂ ਚਲੋ।
ਹਾਂ, ਅੱਜ ਕੱਲ੍ਹ ਤਾਂ ਦੇਖਲੋ ਬਸ ਜਦੋਂ ਜੰਕ ਫੂਡ ਫਾਸਟ ਫੂਡ ਆਏ ਨੇ। ਬਸ ਉਹ ਕਹਿੰਦੇ ਕਿੰਨੇ ਦਾ ਜੀ ਬੇਟਾ ਜਾਂ ਬਰਗਰ ਔਡਰ ਕਰ ਲਏ।
ਹਾਂਜੀ ਘਰ ਹੀ ਮੰਗਵਾ ਕੇ ਪੀਜ਼ਾ ਓਡਰ ਕਰਲੋ। ਇਹ ਚੀਜ਼ਾਂ ਉਹ ਭਾਵੇਂ ਪੀਜ਼ਾ ਵੀ ਏ ਬੇਸ਼ੱਕ। ਭਾਵੇਂ ਅੱਛੀ ਕੁਆਲਿਟੀ ਦਾ ਵੀ ਆ ਰਿਹਾ ਅੱਛੀ ਕਿ ਫ਼ਿਰ ਵੀ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੈਗਾ ਕਹਿੰਦੇ ਪੀਜ਼ੇ ਦਾ ਵੀ।
ਉਹ ਤਾਂ ਬਿਲਕੁਲ ਸਹੀ ਗੱਲ ਹੈ ਜੀ, ਉਹ ਤੇ ਮੈਦਾ ਹੀ ਹੈ ਨਾ ਨਿਰਾ ਹੋਰ ਹੈ ਕਿ ਐ।
ਭੁਲੋ ਨਾ ਕਹਿੰਦੇ ਸਭ ਤੋਂ ਜਿਆਦਾ ਟਾਈਮ ਲੱਗਦਾ ਹੈ ਪੀਜ਼ੇ ਨੂੰ ਪੱਚਣ ਵਿੱਚ। ਸਭ ਤੋਂ ਜ਼ਿਆਦਾ ਟਾਈਮ ਲੈਂਦਾ ਡਾਇਜੈਸਟ ਕਰਨ ਚ। ਪੀਜ਼ਾ ਜੋ ਉਹਦਾ ਬੇਸ ਹੈਗਾ ਮਤਲਬ। ਬਹੁਤ ਖ਼ਤਰਨਾਕ ਹੈਗਾ ਸਿਰਫ਼ ਮੈਦਾ ਹੀ ਮੈਦਾ।
ਉਹ ਵੇਖ ਲਓ ਕਿੰਨਾ ਮੋਟਾ ਮੈਦਾ ਦਾ ਬੇਸ ਲੱਗਾ। ਹੁੰਦਾ ਉਹਦੇ ਉੱਪਰ ਇਹਨਾਂ ਨੇ ਕਰੀਮਾਂ ਲਾਈ ਜਾਣੀਆਂ ਨੇ ਉਤੇ।
ਮੀ ਉਹ ਨੀ ਸੀ ਲਗਾ ਮਤਲਬ ਟੇਸਟੀ ਕਰਨਾ ਏ ਇਕ ਕਿਸਮ ਦਾ।
ਪਹਿਲਾਂ ਇਹਨਾਂ ਨੇ ਠੰਡੀਆਂ ਕਰੀਮਾਂ ਲਾਣੀਆਂ, ਫ਼ਿਰ ਉਹਨੂੰ ਫਿਰ ਗਰਮ ਕਰਕੇ।
ਕਰ ਬਿਲਕੁਲ ਉਹ ਜੋ ਪਾਉਂਦੇ ਨੇ ਮੋਜਰੇਲਾ ਚੀਜ਼ ਹੁੰਦਾ ਹੈ ਜੋ ਜਾ ਕੇ। ਮੈਲਟ ਹੋ ਜਾਂਦਾ। ਉਹਦੇ ਤੋਂ ਉਹ ਲੋਕੀ ਅੱਛਾ ਸਮਝਦੇ ਪਤਾ ਨਹੀਂ ਕੀ ਚੀਜ਼ ਲੱਗੀ ਹੋਈ ਹੈ ਇਹ ਨੀ ਪਤਾ ਵੀ ਇੰਨਾ ਖਤਰਨਾਕ। ਜਿਹਨੇ ਅੰਦਰ ਜਾ ਕੇ ਰੱਬੜ ਹੀ ਬਣ ਜਾਣਾ।
ਦੂਸਰੀ ਗੱਲ ਉਹ ਉਹਨਾਂ ਨੇ ਕੀ ਕਰਨਾ ਜੀ ਜਿਹਨਾਂ ਨੇ ਅੱਜ ਕੱਲ ਪੀਜੇ ਖਾਣੇ ਨੇ, ਉੱਤੋਂ ਕੋੋਕ ਪੀ ਲੈਣੀ ਆ। ਉਹ ਕੀ ਹੋਣਾ ਗਰਮ ਚੀਜ਼ ਖਾਧੀ ਉੱਥੇ ਠੰਡਾ ਪੀ ਲਿਆ ਅੰਦਰ ਪੇਟ, ਥੋੜੀ ਰੈਣਾ ਵਾ
ਬਿਲਕੁਲ ਕੋਕ ਵੀ ਕਿਹੜੀ ਚੱਜ ਦੀ ਆ ਉਹਦੇ ਵੀ ਕਿੰਨੇ ਨੁਕਸਾਨ ਨੇ, ਉਹ ਬਾਹਰਲੇ ਕੰਟਰੀ ਦੇ ਵਿੱਚ ਤੇ ਲੋਕ ਕੋਕ ਨੂੰ ਟੋਇਲਟ ਕਲੀਨਰ ਸਮਝਦੇ ਨੇ,
ਬਿਲਕੁਲ ਜੀ ਬਿਲਕੁਲ,
ਬਿਲਕੁਲ ਕਹਿੰਦੇ ਐਸੇ ਲੋਕ ਦ ਟੋਇਲਟ ਸਾਫ਼ ਕਰਨੇ ਆੰਨਾ ਖਤ, ਖਤਰਨਾਕ ਹੈਗਾ।
ਇਹ ਤੇ ਸਾਡੇ ਅਸੀਂ ਖਾ ਜ਼ਰੂਰ ਲੈਂਦੇ ਹਾਂ। ਖਾਣ ਤੋਂ ਅੱ ਜਦ ਅਸੀਂ ਅਸੀਂ ਕਹਿੰਦੇ ਨਾ ਡਾਈਜੈਸਟ ਕਰੂਗੇ ਕੋਲ ਪੀ ਲੈਂਦੇ ਹਾਂ। ਉਹ ਸਾਡੇ ਪੇਟ ਦਾ ਸਰ ਕੰਮ ਖ਼ਰਾਬ ਕਰ ਦਿੰਦੇ ਹਾਂ ਹਾਂ।
ਅੰਦਰ ਬੋਡੀ ਦਾ,
ਤੇ ਜਦੋਂ ਅਸੀਂ ਇਹਨਾਂ ਨੇ ਨਾ ਘੁੰਮਣਾ ਨਾ ਫਰ ਨਾਲ ਬਸ ਫਾਸਟ ਫੂਡ ਖਾ ਕੇ ਬਸ ਹੋ ਜਾਣਾ ਇਹਨਾਂ ਨੇ
ਹਾਂਜੀ ਇਹਨੂੰ ਸੋ ਕੇ ਐਨਰਜੀ ਥੋੜ੍ਹਾ ਇਹਨੂੰ ਉਹ ਖਾ ਕੇ ਐਨਰਜੀ ਤੇ ਮਿਲਣੀ ਹੈ ਨੀ, ਸੌਣਾ ਹੀ ਹੈ ਹੋਰ ਕੀ ਹੋਣਾ, ਕੋਈ ਫਰੂਟ ਹੋਵੇ ਹਰੀ ਸਬਜ਼ੀਆਂ ਖਾਓ ਵੈਜੀਟੇਬਲਸ ਹੋ ਗਿਆ ਫਰੂਟਸ ਹੋਗੇ। ਇਹ ਚੀਜ਼ਾਂ ਖਾਓ, ਇਹਨਾਂ ਚ ਐਨਰਜੀ ਇਹਨਾਂ ਚ ਪ੍ਰੋਟੀਨ ਨੇ ਮਿਨਰਲਸ ਨੇ ਕੈਲਸ਼ੀਅਮ ਏ, ਇਹਨਾਂ ਵਿੱਚ ਕੀ ਹੈਗਾ ਇਹਨਾਂ ਵਿੱਚ ਤੇ ਕੁੱਛ ਵੀ ਨੀ ਐ। ਬਿਲਕੁਲ ਜੀ, ਆ ਤੇ ਬਸ ਖਾ ਕੇ ਬਸ ਪਏ ਰੋਵੋ ਮੰਜ਼ੇ ਤੇ ਬਸ ਖਾਲੋ ਤੇ ਸੋਜੋ। ਬਸ ਇੱਕ ਤੇ ਜਵਾਨ ਦਾ ਸਵਾਦ ਹੈਗਾ, ਇੱਕ ਬੱਸ ਚ ਜੀ। ਇੱਕ ਟੇਸਟ ਆ ਰਿਹਾ। ਜਬਾਨ ਨੂੰ ਬੜਾ ਮਜ਼ਾ ਆ ਰਿਹਾ, ਟੇਸਟੀ ਲੱਗ ਰਿਹਾ ਸੂਸੀਜ ਪਾ ਰਹੇ ਨੇ।
ਪਰ ਇਹ ਨੀ ਪਤਾ ਅੱਗੇ ਅਸੀਂ ਕਿੰਨਾ ਨੁਕਸਾਨ ਦੇਣ ਵਾਲੀ ਚੀਜ਼ ਹੈਗੀ ਐਂ, ਹਾਂ ਤੇ ਆਪਾਂ ਹੁਣ ਸਵਾਦ ਸਵਾਦ ਤੇ ਹਰ ਚੀਜ਼ ਚੰਗੀ ਲੱਗਦੀ ਏ, ਹੁਣ ਅਸੀਂ ਕਈ ਵਾਰੀ ਅਸੀਂ ਜਾਂਦੇ ਹਾਂ ਨੂਡਲ ਕਹਿੰਦੇ ਨੂਡਲ ਦੇ ਬਾਈ
ਖਾਂਦੇ ਹੀ ਆ, ਅਸੀਂ ਵੀ ਲੋਕ ਅਸੀਂ ਦੂਸਰਿਆਂ ਨੂੰ ਚਲੋਂ ਟੋਪਿਕ ਤੇ ਗੱਲ ਕਰ ਰਹੇ, ਲੇਕਿਨ ਖਾ ਤੇ ਸਭ ਹੀ ਰਹੇ ਨੇ।
ਬਰਗਰ ਲੈ ਕੇ ਕਹਿੰਦੇ ਬਈ ਚੀਜ਼ ਉੱਤੋਂ ਪਾਈ ਚੀਜ਼ ਵੱਧ ਪਾ ਦੇਈ, ਪਰ ਇਹ ਚੀਜ਼ ਵਧੀਆ ਥੋੜ੍ਹੀ ਹੁੰਦੀ ਇਹ ਐਮਿਊਨ ਦੀ ਜਿਹੜੀ ਹੁੰਦੀ ਹੈ।
ਜੋ ਘਰ ਦਾ ਮੱਖਣ ਮਲਾਈਆਂ ਹੈਗੀਆਂ ਨੇ ਦੇਖੋ ਉਹਨਾਂ ਦੀ ਤਾਂ ਕੋਈ ਰੀਸ ਹੀ ਨਹੀਂ ਕਰ ਸਕਦਾ ਨਾ, ਹਾਂ ਅਸੀਂ ਤੇਹੀ ਕਰਾਂਗੇ ਨਾ ਘਰ ਮੈਂ ਕਰੋਨੀ ਵਗੈਰਾ ਬਣਾ ਨੀ ਸਕਾਂਗੇ।
ਵੈਸੇ ਫਾਸਟ ਫੂਡ ਵਿੱਚ ਖਾਣਾ ਚਾਹੀਦਾ ਤੇ ਕੀ ਖਾਣਾ ਚਾਹੀਦਾ
ਖਾਓ ਫਰੂਟਸ ਖਾਓ ਪਹਿਲਾਂ ਕੀ ਕਰਦੇ ਸੀ ਲੋਕ ਵੀ, ਪਹਿਲੇ ਜ਼ਮਾਨੇ ਦੇ ਵਿੱਚ ਅਸੀਂ ਜਦੋਂ ਬਚਪਨ ਚ ਅਸੀਂ, ਹੁਣ ਸਾਡੀ ਬੜੀ ਏਜ ਹੋ ਗਈ ਐ।
ਹਾਂਜੀ ਹਾਂਜੀ।
ਜਦੋਂ ਸਾਡੀ ਏਜ ਛੋਟੀ ਸੀ, ਉਸ ਟੈਂਪ ਟਾਈਮ ਕੀ ਹੁੰਦਾ ਸੀ। ਸ਼ਾਮੀ ਭੁੱਖ ਲੱਗੀ ਆ।
ਜੀ।
ਰੋਟੀਆਂ ਪਾਈ ਹੁੰਦੀਆ ਸੀ, ਡੱਬੇ ਚ ਕੱਢਣੀਆਂ ਦੇਸੀ ਘਿਓ ਲਗਾਣਾ ਨੂਨ ਮਿ 'ਚ ਲਗਾਣੀ ਖਾ ਲੈਣੀ ਚਾਹ ਪੀ ਲੈਣੀ ਨਾਲ, ਪਹਿਲੇ ਇਹ ਵੇਲੇ ਟਾਈਮ ਦੇ ਵਿੱਚ ਇੰਝ ਹੀ ਹੁੰਦਾ ਸੀ, ਸਾਡੇ ਟਾਈਮ ਦੇ ਵਿੱਚ ਹੁਣ ਇਹ ਤੇ ਜਦੋਂ ਦਾ ਫਫ ਹੁਣ ਤੇ ਫਾਸਟ ਫੂਡ ਆ ਗਿਆ, ਉਹ ਬੜਾ ਮਤਲਬ ਇਹਨੂੰ ਬੜਾ ਅੱਛਾ ਸਮਝਦੇ ਨੇ ਲੋਕ। ਬੇ ਹੁਣ ਚੀਜ਼ਾਂ ਤੇ ਚੱਲਣ ਚਾਈਨੀਜ਼ ਚਲੋ ਆ ਗਏ ਨੇ, ਹੁਣ ਰੋਟੀਆਂ ਰੁਟੀਆਂ ਦੀ ਇਹ ਕੋਈ ਕੀਮਤ ਹੀ ਨਹੀਂ ਹੈ ਕੀਮਤ ਚੀਜ਼ਾਂ ਦੀ ਰਹਿ ਗਈ ਬਰਗਰ ਮੰਗਾ ਲੋ, ਬੱਚਿਆਂ ਨੂੰ ਮੋਇ ਨੂੰ ਸਵਾਦ ਹੀ ਨੀ ਆਉਂਦਾ। ਜਦ ਤੱਕ ਉਹ ਬਰਗਰ ਨਾ ਖਾਣ ਢੇਡ 'ਚ ਬਰਗਰ ਨਾ ਪਏ ਨਾ ਦੇ, ਉਹ ਕਹਿਣਗੇ ਅਸੀਂ ਖਾਧਾ ਹੀ ਕੁਛ ਨੀ ਅੱਜ ਸਾਰਾ ਦਿਨ। ਸਾਡੇ ਬੱਚੇ ਵੀ ਇੰਜੇ ਹੀ ਕਰਦੇ ਨੇ। ਬਸ ਆਈਏ, ਫਿਰ ਵੀ ਇਹ ਏ ਕੋਸ਼ਿਸ਼ ਆਈ ਕਰੀ ਦੀਏ ਅਸੀਂ ਕੋਸ਼ਿਸ਼ ਇਹ ਈ ਕਰੀ ਦੀ ਚਲੋਂ, ਫਿਰ ਵੀ ਬੱਚਾ ਸਬਜ਼ੀ ਖਾਏ, ਫਰੂਟਸ ਖਾਏ, ਅੱਜ ਕੱਲ ਚਲੋਂ ਐ ਸ਼ੇਕ ਵਗੈਰਾ ਬਣਾ ਦੋ, ਬਨਾਨਾ ਸ਼ੇਕ ਏ, ਮੈਂਗੋ ਸ਼ੇਕ। ਚਲੋ ਇਹ ਚੀਜ਼ਾਂ ਨੂੰ, ਇਹ ਚੀਜ਼ਾਂ ਖਾਓ। ਜੋ ਅਸੀਂ ਫਾਸਟ ਫੂਡ ਖਾਧਾ, ਉਹ ਵੀ ਡਾਇਜੈਸਟ ਹੋ ਜਾਂਦਾ ਉਹਨਾਂ ਦੇ ਨਾਲ।
ਬਿਲਕੁਲ ਸਹੀ ਗੱਲ ਐ, ਸਹੀ ਗੱਲ ਐ ਜੀ।
ਜੋ ਡਾਇਜੈਸਟ ਹੋਣਗੀਆਂ ਨਾ, ਇਹ ਵੀ ਸਾਨੂੰ ਸਬਜ਼ੀਆਂ ਤੋਂ ਖਾਓ ਤੇ ਇਹ ਡਾਇਜੈਸਟ ਹੋ ਜਾਂਣਗੀਆਂ। ਘਰ ਅਸੀਂ ਮੈਂਕਰੋਨੀ ਬਣਾ ਲੈਂਦੇ ਆ, ਸ਼ਿਮਲਾ ਮਿਰਚ ਪਾ ਲੋ, ਗਾਜਰ ਪਾਲੋ।
ਕਾਰ ਦੇ ਮੈਂਕਰੋਨੀ ਪਾਸਤਾਂ ਚਲੋਂ ਸਮਝ ਆਉਂਦੀ, ਚਲੋਂ ਮੈਂਦਾਂ ਉਹ ਹੈਗਾ ਪਰ ਕਿਸੇ ਟਾਈਮ ਤੇ ਉਹ ਪਾਚ ਜਾਣਾ, ਅਸੀਂ ਸਭ ਕੁਝ ਵਧੀਆ ਸਾਫ ਸੁਥਰਾ ਪਾਉਂਦੇ ਆ। ਕਾ ਨਹੀਂ ਬ ਬਾਹਰਲੇ ਸਾਨੂੰ ਪਤਾ ਵਾ ਹਾਂ।
ਉਹ ਬਾਹਰ ਦਾ ਸਾਨੂੰ ਕੋਈ ਭਿੱਤ ਨੀ ਆ। ਕਿੱਥੇ ਸਬਜ਼ੀ ਕੱਟੀ ਏ, ਕਿੱਥੇ ਕੀ ਕੀਤਾ, ਕਿੱਥੇ ਨਹੀਂ ਕੀਤਾ।
ਬਿਲ ਸਹੀ ਗੱਲ, ਸਹੀ
ਬਸ ਜੀ ਬਸ, ਆਹੀ ਬੱਚਿਆਂ ਨੂੰ ਸਮਝਾਈ ਦਾ ਬੇਟਾ ਘਰ ਦਾ ਵੀ ਨਾਲ ਨਾਲ ਖਾਈ ਜਾਓ, ਦਾਲ ਫੁਲਕਾ ਖਾਓ, ਸਬਜ਼ੀ ਖਾਓ। ਫਰੂਟਸ ਖਾਓ, ਤਾਂ ਕੀ ਆ ਵੀ ਤੁਹਾਡੀ ਚੀਜ਼ਾਂ ਪਚ ਜਾਣ, ਤੁਸੀਂ ਗੰਦ ਖਾ ਰਹੇ ਹੋ ਜੋ।
ਸਹੀ ਗੱਲ ਆ, ਉਹ ਉਹ ਤੇ ਪਚਣੀ ਨੀ, ਆ ਫਿਰ ਪੱਚ ਜਾਣੀ ਐ ਜੀ।
ਹਾਂਜੀ ਉਹਨੇ ਪਹੁੰਚਾ ਦਿੰਦੇ ਹਾਂ, ਬਿਲਕੁਲ ਉਹ ਤਾਂ ਪਚ ਬੱਚਾ ਨੀਆਂ ਇਹਨਾਂ ਨਾਲ ਚੀਜ਼ਾਂ ਨਾਲ ਖੂਨ ਬਣਦਾ ਬਲੱਡ ਬਣਦਾ ਸਾਡੇ ਅੰਦਰ ਤੇ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਨਾਲ ਤੇ ਜੋ ਸਾਡੇ ਅੰਦਰ ਸਰੀਰ ਦੀ ਤਾਕਤ ਹੈ, ਉਹ ਵੀ ਖਤਮ ਹੋ ਜਾਣੀ ਹੈ ਇਹਨੂੰ ਪਹੁੰਚਾਉਣ ਵਿੱਚ ਕੋਈ ਐਨਰਜੀ ਰਹਿਣੀ ਨੀ ਬੋਡੀ ਦੇ ਵਿੱਚ ਹਾਂਜੀ
ਮਿਲ- ਮਿਲ।
ਹੋਰ ਜੀ,
ਹੋਰ ਕੀ ਆਪਣਾ ਕਹਿੰਦੇ ਨੇ, ਕੀ ਕਹਿੰਦੇ ਨੇ ਅੱਜ ਕੱਲ ਚੱਲ ਰਹੀ ਹੈ ਨਾ ਆਈਟਮ ਕੀ ਕਹਿੰਦੇ ਚੀਜ਼ ਕੋਨ ਰੋਲ ਕਹਿੰਦੇ ਨੇ ਜਿੜੇ ਇਨ ਕ ਕਰੀਮ ਹੁੰਦੀ ਹੈ।
ਹਾਂਜੀ, ਕਰੀਮ ਹੀ ਹੁੰਦੀ ਹੈ ਮਿਉਨੀਜ ਵਗੈਰਾ ਹੀ ਪਾਈ ਹੁੰਦੀ ਇਹਨਾਂ ਨੇ ਹੋਰ ਕੀ ਕੀਤਾ ਹੁੰਦਾ ਉਹ ਵੀ ਕੈਮੀਕਲ ਦੀ ਹੈਗੀ ਹੈ। ਕੋਈ ਕਈ ਤਰ੍ਹਾਂ ਦੀ ਮਿਉਨੀਸ ਹੈਗੀ, ਇਹ ਪਤਾ ਨੀ ਕਿੰਨੇ ਪ੍ਰਕਾਰ ਦੀ ਮਿਉਨੀਸ ਸੀ। ਕੋਈ ਤੰਦੂਰੀ ਵੀ ਹੋਣੀ ਸੀ, ਕੋਈ ਚੀਜ਼ ਸੀ, ਕੋਈ ਕਈ ਬੜੇ ਬੜੀਆਂ ਚੀਜ਼ਾਂ ਚੱਲ ਪਈਆਂ। ਹਾਂਜੀ, ਕੋਈ ਨੀ ਜੀ ਬਹੁਤ ਵਧੀਆ ਜੀ ਠੀਕ ਹੈ ਜੀ। ਤੁ